ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਕੀ ਕਰਦੇ ਸੀ।
ਕੁਛ ਨੀ ਜੀ ਨਾਸ਼ਤਾ ਕਰਕੇ ਹਟੇ ਆਂ।
ਅੱਛਾ ਕੀ ਬਣਾਇਆ ਅੱਜ ਨਾਸ਼ਤੇ 'ਚ
ਬਣਾਇਆ ਅੱਜ ਸੰਡੇ ਆ ਨਾ ਫਿਰ ਸੰਡੇ ਦਾ ਚਲੋ। ਸਾਰੇ ਕੰਮ ਤੋਂ ਛੁੱਟੀ ਲੈਂਦੇ ਆ ਤੇ ਅਸੀਂ ਸੋਚਿਆ ਚਲੋ ਅੱਜ ਬਾਰ ਤੋਂ ਬਾਰ ਤੋਂ ਲੈ ਆਣੇ ਕੁਛ ਤੇ ਭਠੂਰੇ ਦੇ ਛੋਲੇ ਲੈ ਆਏ ਸੀਗੇ।
ਅੱਛਾ-ਅੱਛਾ-ਅੱਛਾ
ਹਾਂਜੀ ਖਾਣ 'ਚ ਤਾਂ ਸਵਾਦ ਹੀ ਹੁੰਦੇ ਆ ਬਸ ਤੇਲ ਜਾਦਾ ਸੀ ਉਹਦੇ 'ਚ
ਹਾਂ ਤੇ ਫਿਰ ਉਸ ਹਿਸਾਬ ਨਾਲ ਉਹਨੂੰ ਸਈ ਤਰ੍ਹਾਂ ਤਲ ਤਲਵਾ ਕੇ ਲੈ ਕੇ ਆਉਣ ਸੀ ਨਾ।
ਚਲੋ ਆ ਕੇ ਓ ਅਗਲੇ ਰਾੜਦੇ ਨੇ ਉਹਨਾਂ ਨੂੰ ਵੀ ਕੰਮ ਹੁੰਦਾ ਜਲਦੀ-ਜਲਦੀ ਅਗਲੇ ਕਰ ਦਿੰਦੇ ਆ ਤੇ ਤੇਲ ਓ ਨੂਚੜ੍ਹਦਾ ਨੀ ਹੁੰਦਾ।
ਸਾਰਿਆਂ ਨੇ ਖਾਧੇ ਘਰੇ
ਹਾਂ ਸਾਰਿਆਂ ਨੇ ਈ ਖਾਧੇ ਆ ਓ ਫਿਰ ਅੱਜ ਸੰਡੇ ਸੀ ਨਾ ਤੇ ਸਾਰੇ ਲੇਟ ਵੀ ਉੱਠੇ ਆ। ਤੇ ਫਿਰ ਕੰਮ ਤੋਂ ਵੀ ਛੁੱਟੀ ਏ ਓ ਆਲਸ ਜੀ ਆ ਜਾਂਦੇ ਸਾਰਿਆਂ ਨੂੰ
ਕੋਈ ਨੀ ਏ ਪੂੜੀਆਂ ਜਿਹੀ ਖਾ ਕੇ ਨੀਂਦ ਈ ਚੜਣੀ ਹੁਣ ਸਾਰਿਆਂ ਨੂੰ
ਹਾਂ ਨੀਂਦ ਤਾਂ ਹੈ ਹੀ ਬਸ ਹੁਣ ਜੇ ਉੱਤੋਂ ਬੰਦਾ ਲੱਸੀ ਪੀ ਲੇ ਤਾਂ ਹੋਰ ਜਾਦਾ ਨੀਂਦ ਆਜੇਗੀ।
ਓ ਬੋਤ ਈ ਪੂਰੀਆਂ ਤੇ ਭਟੂਰੇ ਖਾ ਕੇ ਤਾਂ ਜਾਦਾ ਹੁੰਦਾ।
ਹੂੰ ਨਈ ਮਿੱਠੀ ਲੱਸੀ ਨਾਲ ਪੀ ਲੋੋ ਤੁਸੀਂ ਤਾਂ ਬਸ ਤੁਸੀਂ ਅੱਧੇ ਘੰਟੇ ਬਾਦ ਤੁਸੀਂ ਸੋ ਜਓਗੇ।
ਹੂੰ ਨੀਂਦਰਾ ਉਹੀ ਨਾ ਹੋਰ
ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾਇਆ ਉੱਧਰ
ਇੱਥੇ ਸੋਚ ਰਿਆਂ। ਵੀ ਪਰੌਂਠੇ ਜਿਹੇ ਬਣਾਵਾਂਗੇ ਕੋਈ ਲੱਛਾ ਟਾਈਪ ਜਿਵੇਂ ਅੱਛੇ ਹੁੰਦੇ ਆ। ਤੇ ਓ ਜਾਂ ਫਿਰ ਕੁਲਚੇ ਜਿਹੇ ਕੁੱਛ ਬਣਾਣਗੇ ਛੋਲੇ ਜੋ ਉਬਾਲੇ ਆ। ਤੇ ਉਹਦੇ ਨਾਲ ਦੇ ਬਾਕੀ ਇਹ ਤਾਂ ਤੁਸੀਂ ਜੇੜਾ ਕੀਤਾ ਚਲੋ ਕਦੇ ਕਦੇਈ ਖਾ ਲਿਆ ਤਾਂ ਖਾ ਲਿਆ ਭਟੂਰੇ ਵਗੈਰਾ ਪਰ ਨਾ ਹੀ ਖਾਇਆ ਕਰੋ ਤਾਂ ਸਈ ਹੈ ਜਾਦਾ
ਆਹ ਵੈਸੇ ਤਾਂ ਐਤਵਾਰ ਦੇ ਐਤਵਾਰ ਸਾਡੇ ਆਲੂ ਦੇ ਪਰਾਂਠੇ ਮਿਲਦੇ।
ਹਰ ਐਤਵਾਰ
ਹਾਂ, ਆਲਮੋਸਟ ਮਤਲਬ ਯਾਰ ਇਹ, ਇਹ ਆ ਕਿ ਜਿਵੇਂ ਪੰਜਾਬੀ ਨੇ ਨਾ ਐਤਵਾਰ ਉਹਨਾਂ ਨੂੰ ਸਵੇਰੇ-ਸਵੇਰੇ ਨਾਸ਼ਤੇ ਵਿੱਚ ਨਾ ਆਲੂ ਦੇ ਪਰੌਂਠੇ ਖਾ ਚਾਹੀਦੇ ਹੁੰਦੇ ਨੇ। ਉਹ ਵੀ ਮੱਖਣ ਪੂਰਾ ਘਿਓ ਲਾ ਕੇ ਤੈਰਦਾ ਹੋਵੇ ਘਿਓ ਉੱਤੇ।
ਹੂੰ ਪਰ ਪੇਸ਼ੈਂਟ ਵੀ ਫੇਰ ਇੱਧਰੋਂ ਹੀ ਬਣਨਗੇ ਨਾ। ਬਾਲਾ ਤਾਂ ਖਾ ਨੀ ਸਕਦੇ ਆ ਮਤਲਬ ਠੀਕ-ਠਾਕ ਉਮਰ ਦੇ ਖਾ ਸਕਦੇ ਆ ਜ਼ਿਆਦਾ ਦੇ ਆਪਾਂ ਖਾਵਾਂਗੇ ਤਾਂ ਫੇਰ ਉਹ ਤਾਂ ਰੋਜ਼-ਰੋਜ਼ ਤਾਂ ਠੀਕ ਨਹੀਂ।
ਉਹ ਸਰੀਰ ਜੇ ਫੁੱਲਣਾ ਚਾਹੀਦਾ ਫੇਰ ਉਹ ਘਿਓ, ਮੱਖਣ ਨਾਲ ਹੀ ਫੁੱਲੇਗਾ ਤਾ ਤੇ ਤਾਂ ਹੀ ਤਾਂ ਮਿਲਦੀ ਆ।
ਇਹ ਤਾਂ ਹੈ।
ਉਹ ਕੰਮ ਵੀ ਤਾਂ ਕਰਨਾ।
ਘੱਟ ਵਰਤੋਂ ਹੋਵੇ ਤਾਂ ਵੀ ਵਧੀਆ ਹੈ। ਮਤਲਬ ਜੇ ਆਪਾਂ ਓਨੀ ਕੋਈ ਕਰੀਏ ਲਿਮਿਟ ਚ।
ਨਹੀਂ ਉਹ ਤਾਂ ਚਲੋ ਹੁਣ ਕਵਾਂਗੇ ਘਰਦਿਆਂ ਨੂੰ ਘਟ ਹੀ ਵਰਤਣਗੇ। ਵੈਸੇ ਜੇ ਜ਼ਿਆਦਾ ਘਿਉ ਖਾਈਏ ਤਾਂ ਆਪਾਂ ਨੂੰ ਪਤਾ ਹੀ ਆ ਹਾਰਟ ਦੀਆਂ ਬਿਮਾਰੀਆਂ ਹੀ ਲੱਗਦੀਆਂ ਛੇਤੀ ਤਾਂ।
ਉਹ ਤੇ ਹੈਗਾ, ਪਰ ਉਹ ਵੀ ਹੈਨਾ ਬੀ ਅੱਜ-ਕੱਲ ਤਾ ਵੀ ਠੀਕ ਨਹੀਂ ਰਹੀਆਂ ਚੀਜ਼ਾਂ, ਮਿਲਾਵਟੀ ਬਹੁਤ ਨੇ ਸਾਰੇ ਪਾਸੋਂ ਦੀ।
ਮੈਲੋਰਟੀ ਤਾਂ ਹੈਗਾ ਪਰ ਆਪਣਾ ਘਰ ਦਾ ਸ਼ੁਧ ਘੋਹ ਨਿਕਲਦਾ ਹੈਨਾ। ਤੇ ਕੋਈ ਕੈਮੀਕਲ ਹੈ ਨਹੀਂ ਤੇ ਸ਼ੁੱਧ ਹੈਗਾ ਸਾਰਾ। ਤਾਂ ਅਸੀਂ ਫੇਰ ਰੱਜ ਕੇ ਖਾਈ ਦਾ ਮਿਲਾਵਟਾਂ ਤੋਂ ਤਾਂ ਦੂਰ ਹੀ ਆ ਅਸੀ।
ਉਹੀ ਵੀ ਬਹੁਤ ਜ਼ਿਆਦਾ ਚਲੋ ਠੀਕ ਆ, ਵੀ ਆਪਾਂ ਲੈ ਕੇ ਨੀ ਆਏ, ਡੇਅਰੀ ਵਗੈਰਾ ਵੀ ਹੁਣ ਇਨਾ ਰਿਹਾ ਨੀ ਡੇਅਰੀਆਂ ਤੋਂ ਵੀ ਲੈਣ ਦਾ ਕੋਈ ਫਾਇਦਾ। ਤੁਸੀਂ ਉਧਰੋਂ ਲੈਂਦੇ ਡੇਰੀ ਕਿਉਂਕਿ ਦੁੱਧ ਲੱ
ਨਹੀਂ-ਨਹੀਂ, ਅਸੀਂ ਤਾਂ ਦੁੱਧ ਹੀ ਲਾਇਆ ਹੋਇਆ ਮਤਲਬ ਕਿ ਉਹ ਚੋਂਦੇ ਆ ਤੇ ਜਿਵੇਂ ਚੋਂਦੇ ਨੇ ਤੇ ਨਾਲ ਦੀ ਨਾਲ ਹੀ ਦੇ ਜਾਂਦੇ ਨੇ ਮਤਲਬ ਬਿਨਾਂ ਪਾਣੀ ਤੋਂ।
ਅੱ
ਬੰਦੇ ਅੱਜ-ਕੱਲ੍ਹ ਤਾਂ ਪਾਣੀ-ਪੂਣੀ ਮਿਕਸ ਕਰ ਦਿੰਦੇ, ਚਾਹੇ ਉਹ ਦੁੱਧ ਹੋਵੇ, ਚਾਹੇ ਦਹੀਂ ਹੋਵੇ।
ਅੱਛਾ-ਅੱਛਾ-ਅੱਛਾ। ਠੀਕ ਆ, ਅਸੀਂ ਵੀ ਇੱਥੇ ਦੁਧ ਹੀ ਲਾਇਆ ਹੋਆ ਤੇ
ਉਹ ਇੱਕ ਸਪਰੇਟਾ ਦੁੱਧ ਮਿਲਦਾ ਨਾ ਉਹਨੂੰ ਜਮਾ ਕੇ ਖਟ ਖਟਾ ਲਾਕੇ ਦਹੀਂ ਬਣ ਜਾਂਦੀ ਆ।
ਹਾਂ, ਠੀਕ ਹੈ ਪਰ ਤੁਸੀਂ ਘਰੇ ਹੀ ਜਮਾ ਲਿਆ ਮਤਲਬ ਅਹ ਦੁੱਧ ਜੇ ਲਾਇਆ ਹੋਵੇ ਦੁੱਧ ਵਗੈਰਾ ਉਹਦੇ ਤੇ ਹੀ ਲੈਂਦੇ ਹੋਣੇ ਤਾਂ ਉਹ ਦੁਜਿਆਂ ਦੁੱਧ ਵਾਲੇ ਦੁੱਧ ਚੋਂ ਹੀ ਦਹੀਂ ਜਮਾ ਲਿਆ ਕਰਿਰੋ ਕਿ ਅੱਡ ਲੈ ਕੇ ਆਉਂਦੇ ਹੋ ਦੁੱਧ ਵੀ
ਨਹੀਂ, ਅਸੀਂ ਉਹ ਅੱਡ ਤਾਂ ਨਹੀਂ ਉਹਦੇ ਵਾਸਤੇ ਨਾ ਇੱਕ ਦੁਧ ਆਦਾ ਸਪਰੇ ਚਲ ਉਧਰ ਅਸੀਂ ਉਹਦੇ ਚ ਦਹੀਂ ਜਮਾਈ ਵੀਆ।
ਸਹੀ ਜੰਮ ਜਾਂਦੀ ਹੈ।
ਹਾਂ, ਬਹੁਤ ਵਧੀਆ ਜਮ ਜਾਂਦੀਆਂ ਪੂਰਾ ਬਾਜ਼ਾਰ ਦਾ ਟੇਸਟ ਹੁੰਦਾ ਬਿਨਾਂ ਮਿਲਾਵਟ ਤੋਂ
ਹੂੰ-ਹੂੰ, ਪ੍ਰੈਮਹੈ। ਪਤਾ ਹੋਊਗਾ ਘਰੇ ਮੇਰੇ ਪਰ ਐਂ ਸਪਰੇਟਾ ਵਗੈਰਾ ਐਵੇਂ ਤਾਂ ਕੁਛ ਕਰਕੇ ਦੇਖਿਆ ਨੀ ਹਜੇ। ਪਰ ਜਿਹੜਾ ਦੁੱਧ ਹੁੰਦਾ ਉਹਦੇ ਵਿੱਚ ਹੀ ਬਣਾ-ਬਨੂੰ ਕੇ ਉਹ ਸਾਰਾ ਜਿਹੜਾ ਇਹਦਾ ਪ੍ਰੋਸੈਸ ਆ।
ਹੂੰ।
ਦਹੀਂ ਦਾ ਉਵੇਂ ਦਹੀਂ ਮਤਲਬ ਜਮਾਦੇ ਆ ਇੱਥੇ ਵੈਸੇ ਅੱਡ ਕਰਕੇ ਤਾਂ ਕੁਛ ਨੀ।
ਅੱਛਾ, ਅੱਜਕੱਲ੍ਹ ਤਾਂ ਪੰਜਾਬ 'ਚ ਐ ਆ ਨਾ ਕਿ ਲੋਕੀ ਘਰੇ ਪਨੀਰ ਵਗੈਰਾ ਵੀ ਬਣਾ ਲੈਂਦੇ ਬਜ਼ਾਰੋਂ ਤਾਂ ਘੱਟ ਹੀ ਲੈਂਦੇ ਆ।
ਲੈਣੇ ਵੀ ਘੱਟ ਹੀ ਚਾਹੀਦੇ ਪਨੀਰ ਦਾ ਤਾਂ ਬਾਲਾ ਮਾੜਾ ਹਾਲ ਆ ਚਲੋ ਦਹੀਂ ਘਿਓ ਤਾਂ ਹੋਰ ਕਹਿ ਸਕਦੇ ਆ ਆਪਾਂ ਵੀ ਵੇਖ ਕੇ ਜਿਵੇਂ ਬਾਸ ਬਾਸਮਤੀ ਆ ਇਹ ਅ ਪਾਮ ਓਇਲ ਹੋ ਗਿਆ ਇਹੋ ਜੇ। ਇਹ ਜਿਹੜੀ ਮਤਲਬ ਪਰੌਂਠੇ ਉੱਤੇ ਲਾਉਣ ਲਈ ਜਿਹੜਾ ਚਾਹੀਦਾ ਉਹਦੇ ਉਹਦੇ ਥਾਂ ਘਿਓ ਜੇ ਕੋਈ ਵੀ ਆਪਾਂ ਲੈ ਲਈਏ ਬਿਨਾ ਥੋੜਾ ਉਹਦਾ ਮਿਲਾਵਟੀ ਹੁੰਦੇ ਆ ਪਰ ਇੰਨੇ ਨਹੀਂ ਜਿੰਨੇ ਅੱਜਕੱਲ੍ਹ ਪਨੀਰ ਆਂਦੇ ਪਏ ਆ। ਪਨੀਰ ਤਾਂ ਬੌਤ ਈ ਬਹੁਤ ਹੱਦ ਤੋਂ ਜ਼ਿਆਦਾ ਖ਼ਰਾਬ ਹੋਇਆ ਪਿਆ ਪਨੀਰ ਦਾ ਹਾਲ। ਅੱਜ ਦੇ ਟਾਈਮ ਚ ਕਿਉਂਕਿ ਉਹ ਸਾਰੇ ਉਹ ਰੈਸਟੋਰਾਂਟ ਵਗੈਰਾ ਇਹ ਸਾਰੇ ਉਹੋ ਜਾ ਈ ਵਰਤਦੇ ਆ ਇਹ ਇਹ ਤਾਂ ਕੋਈ ਐ ਤਾਂ ਹੈ ਨੀ ਵੀ ਉਹ ਆਵਦੇ ਜਮਾਦੇ ਹੋਣੇ ਆ ਵਿੱਚੋਂ ਕੱਢਦੇ ਹੋਣੇ।
ਨਹੀਂ ਇਹ ਕਈ ਹੁੰਦੇ ਨੇ ਨਾ ਜਿਵੇਂ ਕਿ ਬਯਿਆ ਹੁੰਦਾ। ਦੋ-ਤਿੰਨ ਦਿਨ ਰਾ- ਰੱਖ ਦਿੰਦੇ ਨੇ ਉਹ ਖ਼ਰਾਬ ਹੋ ਜਾਂਦਾ ਜਾਂ ਫਰੀਜ਼ ਨੀ ਕਰਦੇ ਛੇਤੀ ਤੇ ਉਹਦੇ- ਸਮੈਲ ਮਾਰਨ ਲੱਗ ਜਾਂਦੀ, ਲੋਕ ਹੁੰਦੇ ਜੇ ਹਾਂ, ਉਹੀ ਹੁੰਦਾ ਕੈਮੀਕਲ ਜਾਂ ਥੋੜ੍ਹਾ ਜਾ ਪਾ ਕੇ ਬਿਨਾਂ ਸਮੈਲ ਤੋਂ ਕਰਕੇ ਉਹੀ ਵਰਤ ਲੈਂਦੇ ਨੇ, ਕਿ ਉਹਨਾਂ ਨੂੰ ਪੈਹੇ ਨਾ ਪੈ ਜਾਣ।
ਇਹ ਤਾਂ ਹੈ ਫਿਰ ਉਹੀ ਜਿੰਨਾ ਵੱਡਾ ਕਾਰੋਬਾਰ ਸਾਰੇ ਕੀਤੇ ਗਏ ਨਹੀਂ ਹੋਇਆ ਪਿਆ, ਉਹ ਦੇਖੋ-ਦੇਖੀ ਜਿਹਨੇ ਇਮਾਨਦਾਰੀ ਨਾਲ ਵੀ ਕਰਨਾ ਉਹ ਵੀ ਦੇਖੋ-ਦੇਖੀ ਉਂ ਈ ਝਾੜ ਦਿੰਦਾ।
ਇਮਾਨਦਾਰੀ ਤਾਂ ਅੱਜਕੱਲ ਘੱਟ ਹੀ ਰਹਿ ਗਈ ਸਾਰਿਆਂ ਨੂੰ ਆਪਦੇ ਫਾਇਦੇ ਦਾ ਚਲੋ ਜ ਇਥੋਂ ਜਿੰਨਾ ਉਹਨਾਂ ਦਾ ਬਚ ਜੇ ਤੇ ਦੁਗਣਾ ਕਮਾ ਲੈਣ ਅੱਜਕੱਲ੍ਹ ਤਾਂ ਇਹੀ ਚੱਲਦਾ ਪਿਆ।
ਇਹ ਤਾਂ ਹੈ ਪਰ ਫਾਇਦਾ ਵੀ ਦੇਖਣਾ ਚਾਹੀਦਾ ਹਰ ਪਾਸੇ ਨੀ। ਇਹ ਹੁਣ, ਖੱਟਣਗੇ ਕੀ ਇਹ ਕਰਕੇ ਵੀ।
ਉਹ ਖੱਟਨਾ ਤਾਂ ਚਲੋ ਕੀ ਹੈ ਬਸ ਇੱਕ-ਦੂਜੇ ਨੂੰ ਵੇਖ ਕੇ ਐ ਨਾ ਕਿ ਉਹ ਸਾਡੇ ਤੋਂ ਵੱਧ ਕਮਾ ਰਿਹਾ ਤੇ ਅਸੀਂ ਉਹਨਾਂ ਤੋਂ ਵੱਧ ਕਮਾਣੇ ਆ ਬਸ ਇਹੀ ਜਰਨਾ ਨਾ।
ਨਹੀਂ ਉਹ ਜਿਆਦਾ ਲਾਲਚ ਆ ਜਾਂਦਾ ਨਾ ਫਿਰ ਬਾਲਾ ਈ ਕੰਮ ਖ਼ਰਾਬ ਹੋ ਜਾਂਦਾ ਅੱਗੇ ਜਾ ਕੇ। ਠੀਕ ਆ, ਕਾਰੋਬਾਰ ਇਹਨਾਂ ਦਾ ਚੱਲ ਵੀ ਪੈਂਦਾ ਨਾ ਲੋਕੀ ਦਾ ਸਵਾਦ ਭਾਲਦੇ ਆ ਹੋਰ ਤਾਂ ਉਹਨਾਂ ਨੂੰ ਕੀ ਆ ਹੁਣ ਕੋਈ ਲੈਣਾ ਦੇਣਾ ਨੀ ਸਰੀਰ ਤੇ ਮੋਮੋ ਮੋਮੂ ਚੱਲੇ ਹੋਏ ਜਿਹੜੇ ਇਹਨੇ।
ਉਹੀ ਤਾਂ ਗੱਲ ਆ। ਤੁਸੀਂ ਵੀ ਖਾਂਦੇ ਹੋਵੇਗੇ।
ਹਾਂ ਖਾ ਲੈਂਨੇ ਆ। ਪਰ ਹੁਣ ਜਿਵੇਂ ਇੱਕ ਬੰਦਾ ਉਹ ਉਹ ਵਾਲੀ ਸਟੇਜ ਤੇ ਵੀ ਆ ਜਾਂਦਾ ਨਾ ਵੀ ਖਾ-ਖਾ ਕੇ ਬਸ ਹੋ ਗਿਆ ਕਿ ਪਤਾ ਲੱਗ ਗਿਆ ਵੀ ਨਹੀਂ ਇੰਨਾ ਹੀ ਗੱਲ ਹੈ ਨੀ ਜਿਹਨੇ ਇਹਨੂੰ ਆਪਾਂ ਸਿਰ ਤੇ ਚੜ੍ਹਾਇਆ ਹੋਇਆ ਇਹ ਚੀਜ਼ਾਂ ਨੂੰ।
ਹਾਂ ਅੱਜਕੱਲ੍ਹ ਤਾਂ ਪੰਜਾਬ 'ਚ ਮੈਂ ਤਾਂ ਵੇਖ ਕੇ ਹਰਾਨ ਆ ਜਿਵੇਂ ਮੋਮੋਸ ਵਗੈਰਾ, ਇਹ ਪਤਾ ਨੀ ਕਿ ਕਿੱਥੋ ਇਹਨਾਂ ਦਾ ਨਾਮੋ ਨਿਸ਼ਾਨ ਈ ਹੈਨੀ ਸੀ, ਪਤਾ ਨੀ ਕਿੱਥੋਂ ਚੱਲ ਪਏ ਕਿੱਥੋਂ ਆ ਗੇ।
ਇਹ ਨੇਪਾਲ ਤੋਂ ਆਏ ਇਹਦਾ ਉਰੀਜਨ ਉੱਥੋਂ ਦਾ ਹੀ ਆ। ਵੀ, ਉੱਥੋਂ ਹੀ ਸ਼ੁਰੂ ਹੋਇਆ ਕਰਿਆ। ਤੇ ਇਹ ਚਾਈਨਾ ਜਪਾਨ ਇਹ ਇਹ ਸਾਰੇ ਖਾਂਦੇ ਹੁੰਦੇ ਸੀ ਉੱਥੋਂ ਨੇਪਾਲ ਤੋਂ ਤੇ ਨੇਪਾਲ ਤੋਂ ਇੱਥੇ ਜਿਵੇਂ ਆਪਣੇ ਭਾਰਤ ਆ ਜਾਂਦੇ ਆ ਤੇ ਉਹਦੇ ਨਾਲ ਹੀ ਆਪਦੀ ਉਹ ਚੀ ਲੈਂ ਆਦੇ ਤੇ ਵੇਚਣ ਲੱਗ ਗੇ। ਦਿੱਲੀ ਵਗੈਰਾ ਵਾਲੇ ਪਾਸੇ ਆਇਆ ਸੀ ਤੇ ਹੌਲੀ-ਹੌਲੀ ਆਪਣੇ ਇੱਥੇ ਆਪਣੇ ਲੋਕਾਂ ਨੂੰ ਵੇਖ-ਵੇਖ ਹੀ ਸਿ ਖੀਆ ਹੋਣਾ ਕੇੜਾ ਓ ਸਾਰੇ ਨੇਪਾਲੀ ਨੇ ਜੇੜੇ ਇੱਥੇ ਲਾਉਂਦੇ ਰੇਹੜੀਆਂ
ਨਈ ਅੱਜ ਕੱਲ੍ਹ ਜਿਵੇਂ ਮੈਂ ਵੇਖਿਆ ਪੰਜਾਬ 'ਚ ਜਿਵੇਂ ਪੰਜਾਬੀ ਤਾਂ ਘੱਟ ਰੇੜੀਆਂ ਲਾਉਂਦੇ ਨੇ ਮੋਮੋਜ਼ ਵਗੈਰਾ ਦੀਆਂ ਓ ਜਿਵੇਂ ਕਈ ਬਿਹਾਰ ਤੋਂ ਆਉਂਦੇ ਨੇ ਓ ਸਾਰੇ ਆ ਕੇ ਨਾ ਰੇਹੜੀਆਂ ਲਾਉਂਦੇ ਘਰੇ ਆਪਦੇ ਬਣਾਉਂਦੇ ਆ। ਤੇ ਓ ਇੱਕ ਤਾਂ ਸੋਸ ਉਹੋ ਜੀ ਬਣਾਉਂਦੇ ਨੇ ਜਿੰਦੇ 'ਚ ਕੰਮ ਬੜਾ ਸਰੀਰ ਖਰਾਬ ਕਰਦਾ।
ਹਾਂ ਕੋੜਾ-ਕੋੜਾ
ਉਹੀ ਤਾਂ ਗੱਲ ਆ ਤੇ ਓ ਚੰਗੀ ਸ ਸੋਇਆਬੀਨ ਵੀ ਨਈ ਪਾਂਦੇ ਇੱਕ ਤਾ ਮੋਮੋਸ ਵਿੱਚ
ਹਾਂ ਨਈ ਬੋਹ ਮਾੜਾ ਹਾਲ ਆ ਪਰ ਮੈਂ ਦੇਖਿਆ ਸੀ ਕਿਤੇ ਕਿ ਫਰਾਈ ਜੇ ਮਤਲਬ ਬਾਲੀ ਲੋੜ ਹੈ ਵੈਸੇ ਆਟੇ ਦੀ ਵੀ ਚੱਲ ਪਏ ਆ ਔਰ ਇਹ ਪਾਲਕ ਵਗੈਰਾ ਦੇ ਵੀ ਬਣਦੇ ਆ ਮਤਲਬ ਪਾਲਕ ਦੇ ਆਟੇ ਦਾ ਗੁੰਨ ਕੇ ਹਰੇ ਰੰਗ
ਬੋਤ ਆ ਗਏ ਨੇ ਮੈਂ ਤਾ ਕੈਨਾ ਮੱਕੀ ਦੇ ਆ ਗੇ ਪਨੀਰ ਦੇ ਆ ਗਏ ਨੇ ਜਿਨਾਂ ਦਾ ਤਾਂ ਨਾਮੋ ਨਿਸ਼ਾਨ ਹੀ ਹੈ ਨੀ ਸੀਗਾ।
ਇਜੀ ਬਸ ਐਕਸਪੈਰੀਮੈਂਟ ਜੇ ਕਰੀ ਜਾਂਦੇ ਆ ਤੇ ਬਸ ਉਈ ਆਂ। ਚਲੋਂ ਠੀਕ ਆ ਵੀ ਖਾਣੇ ਚਾਹੀਦੇ ਆ ਸਈ ਪਰ ਮਤਲਬ ਜਾਦਾ ਨੀ।
ਹਾਂ-ਹਾਂ ਅਹੀ ਵੀ ਖਾਈਦੇ ਏ ਆ ਮਤਲਬ ਪੈਲਾਂ ਤਾਂ ਅਸੀਂ ਖਾਈਦੇ ਸੀ ਉਲਮੋਸਟ ਰੋਜ਼ ਹੀ ਖਾਈ ਦੇ ਸੀ ਲਗਾਤਾਰ ਈ ਪਰ ਉਸ ਤੋਂ ਬਾਦ ਘਟਾ ਤੇ ਜਿਵੇਂ ਹੁਣ ਤਾਂ ਦੋ ਤਿੰਨ ਹਫ਼ਤਿਆਂ 'ਚ ਇੱਕ ਵਾਰੀ ਕਰਤੇ ਐਤਵਾਰ ਦੇ ਐਤਵਾਰ ਕੋਈ ਛੁੱਟੀ ਹੁੰਦੀ ਐ ਸਾਰਿਆਂ ਨੇ ਬਹਿ ਕੇ ਸ਼ਾਮ ਨੂੰ ਖਾਣਾ ਹੀ ਹੁੰਦਾ ਕੁਛ
ਹੂੰ ਕੱਠੇ ਹੋ ਜਾਂਦੇ ਜਦੋਂ ਸਾਰੇ
ਹੋਰ ਅਹੀਂ ਸੋਚਿਆ ਚਲੋਂ ਇਹ ਖਾ ਲੈਂਨੇ ਆ ਅੱਜ ਤਾਂ
ਹੋ ਜਾਂਦਾ ਪਰ ਇੰਨਾ ਤਾਂ ਨੀ। ਫੇਰ ਵੀ ਥੋੜਾ ਦੇਖ ਕੇ ਕਿਉਂਕਿ ਫਰਾਈ ਤਲੀ ਹੋਈ ਚੀਜ਼ ਭਾਵੇਂ ਘਰੇ ਵੀ ਆਪਾਂ ਤ ਕੇ ਖਾਈ ਹੋਵੇ ਓ ਵੀ ਘਾਤਕ ਈ ਐ, ਕਿਉਂਕਿ ਆਪਾਂ ਘਰੇ ਵਿੱਚ ਕੇੜਾ ਤੇਲ ਇੱਕ ਆਰੀ ਜੇੜਾ ਵਰਤ ਲਿਆ। ਉਹਨੂੰ ਆਪਾਂ ਸਾਂਭ ਦੇਣਾ ਵੀ ਦੂਜੀ ਵਾਰੀ ਵੀ ਵਰਤਿਆ ਜਾਏਗਾ। ਪਰ ਗੱਲ ਤਾਂ ਉਹੀ ਆ ਵੀ ਇਕ ਈ ਤੇਲ 'ਚ ਰਾੜੀ ਜਾਂਨੇ ਆ ਓ
ਉਹੀ ਤੇ ਇੱਕ ਤਾਂ ਰੇਹੜੀਆਂ ਵੀ ਓਪਨ ਨੇ। ਉਤੋਂ ਮਿੱਟੀ ਆਂਦੀ ਏ ਘਟਾ ਮਿੱਟੀ ਘਟਾ ਪੈ ਜਾਂਦਾ ਐ। ਉਵੇਂ ਵਰਤੀ ਜਾਂਦੇ ਨਾ ਉੱਥੇ ਕੋਈ ਢੱਕਣ ਹੈਗਾ।
ਹਾਂ ਇਹ ਤਾ ਫਿਰ ਹੈ ਹੁਣ ਓ ਵੀ ਕੀ ਕਰਨੀਆ ਕਿਉਂਕਿ ਜਿੱਥੇ ਲੋਕੀ ਮੰਗਣਾ ਬੰਦ ਕਰ ਦੇਂਗੇ ਉੱਥੇ ਓ ਚੀਜ਼ਾਂ ਵੀ ਬ ਬਨਨੀਆਂ ਈ ਬੰਦ ਹੋ ਜਾਣੀ ਹੈ ਵੀ ਡਿਮਾਂਡ ਹੀ ਹੈ ਨੀ ਮਾਰਕੀਟ 'ਚ ਤਾਂ ਫੇਰ
ਉਹਨਾਂ ਨੂੰ ਪਤਾ ਵੀ ਸਾਰਿਆਂ ਨੂੰ ਪਤਾ ਕਿ ਮਿੱਟੀ ਘੱਟਾ ਪੈਂਦਾ ਵਿੱਚ ਤੇਲ ਦੇ ਉੱਪਰ ਲੋਕ ਕਿ ਫਿਰ ਵੀ ਭੱਜ ਭੱਜ ਖਾਂਦੇ ਨੇ ਅਗਲਿਆਂ ਨੂੰ ਸਵਾਦ ਦਾ ਚੱਕਰ ਆ ਬਸ
ਚਲੋ ਕੋਈ ਗੱਲ ਨੀ ਹੁਣੇ ਦੇਖ ਲੈਂਣੇ ਆਂ ਬਾਕੀ ਮੈਂ ਵੀ ਦੇਖਦੀ ਹਾਂ। ਮੇਰੀ ਵੀ ਬਣਾਇਆ ਤੇ ਰਹਿ ਕੇ ਆ ਤੇ ਉਸ ਹਿਸਾਬ ਨਾਲ
ਆਹ ਤੁਸੀਂ ਵੀ ਕਰੋ ਨਾਸ਼ਤਾ ਅਸੀ ਤਾ ਚਲੋ ਕਰਕੇ ਈ ਹਟੇ ਹਾਂ। ਠੀਕ ਸਤਿ ਸ਼੍ਰੀ ਅਕਾਲ ਜੀ।